ਹੈਲੋ, ਸ਼ਸ਼ੀ ਅਕਾਲ ਜੀ। ਹੂੰ, ਕਿਦਾਂ ਔ ਜੀ? ਹਾਂਜੀ, ਵਧੀਆ ਜੀ ਵਧੀਆ।
ਹੋਰ ਸੁਣਾਓ, ਘਰ -ਪਰਿਵਾਰ ਠੀਕ-ਠਾਕ?
ਹਾਂਜੀ, ਵਧੀਆ ਜੀ।
ਖਾਣਾ ਛੱਕ, ਲੰਗਰ ਛੱਕ ਲਿਆ ਤੁਸੀਂ?
ਹਾਂਜੀ-ਹਾਂਜੀ।
ਹੈਲੋ। ਲੋ ਬਜੇ ਅਗੱਲ ਕੀ ਬਣਾਇਆ ਸੀ ਅੱਜ?
ਅੱਜ ਮੈਂ ਬਣਾਏ, ਅੱਜ ਮੈਂ ਬਣਾਏ ਸੀ ਦਾਲ-ਚਾਵਲ।
ਉਹ, ਵੈਰੀ ਗੁੱਡ। ਸੇਮ ਪੀਂਂਚ। ਅਸੀਂ ਵੀ ਅੱਜ ਦਾਲ- ਚੌਲ ਬਣਾਏ ਸੀ। ਅਸੀਂ ਅਜੀ ਵੀ ਦਾਲ- ਚੋਲ ਤੇ ਰੋਟੀ ਹਾਂਜੀ, ਦਾਲ-ਚੌਲ।
ਅੱਛਾ, ਹਾਂਜੀ। ਜੀ ਮੈਂ ਵੀ ਓਹੀ ਬਣਾਇਆ ਸੀ, ਦਾਲ- ਚਾਵਲ ਤੇ ਰੋਟੀ।
ਹਲਕਾ ਖਾਣਾ ਹੀ ਹੋਣਾ ਚਾਹੀਦਾ ਜੀ ਅਜ
ਹਾਂਜੀ-ਹਾਂਜੀ। ਸਾਡੀ ਮੰਮੀ ਨਾ ਏਦਾਂ ਕਰਦੀ ਹੈ, ਜਿਵੇਂ ਆਪਾਂ ਦਾਲ ਚਾਵਲ ਬਣਾਈਏ, ਤੇ ਰੋਟੀ ਜਰੂਰ ਬ ਬਣਨੀ ਸਾਡੇ।
ਹ
ਤੇ ਮੰਮਾ ਰੋਟੀ ਜ਼ਰੂਰ ਲੈਂਦੀ ਆ ਇੱਕ। ਮੈਂ ਕਿਹਾ, ਮੰਮਾ ਅ ਰੋਟੀ ਜ਼ਰੂਰ ਲੈਂਦੀ ਐ।
ਮੈਂ, ਮੈਨੂੰ ਆਪ ਹੈਵੀਟ ਹੈਗੀ ਹੈ, ਜਿਵੇਂ ਰਾਈਸ ਦੇ ਨਾਲ ਰੋਟੀ ਜ਼ਰੂਰ ਚਾਹੀਦੀ- ਚਾਹੀਦੀ ਹੈ ਜ਼ਰੂਰ। ਉਹ ਤੋਂ ਬਿਨਾਂ ਮੇਰਾ ਢਿਡ ਨੀ ਭਰਦਾ ਮੇਰਾ। ਤਾਂ ਸਹੀ ਦੱਸਾਂ ਰਐਲਿਟੀ ਹੈਗੀ ਐ।
ਹਾਂਜੀ-ਹਾਂਜੀ। ਹਾਂਜੀ, ਔਰ ਹੋਰ ਤੁਸੀਂ ਕੀ ਕਰਦੇ ਹੋ?
ਬ ਮੈਂ, ਜੋਬ-ਜੋਬ ਤੋਂ ਬਾਅਦ ਤੇ ਫਿਰ ਘਰੇ, ਘਰੇ ਜਾ ਕੇ ਆਪਣਾ ਛੋਟੇ- ਛੋਟ ਘਰ ਦੇ ਵਿੱਚ ਬੇਬੀ ਆ ਦੋ- ਤਿੰਨ ਟਮ ਸਪੈਂ
ਓਕੇ, ਵਧੀਆ ਜੀ। ਦੋ ਬੇਬੀ ਹੈ?
ਹਾਂਜੀ, ਤਿੰਨ-ਤਿੰਨ ਸੋਰੀ ਤਿੰਨ ਦੋ, ਦੋ ਮੁੰਡੇ। ਇੱਕੜੀ ਹਿੰਦੀ, ਪੰਜਾਬੀ
ਇੱਕ ਕੁੜੀ ਹੈ। ਓਕੇ, ਚੰਗਾ ਜੀ।
ਹਾਂਜੀ, ਉਨਾ ਨਾਲ ਵਧੀਆ ਟਾਈਮ ਸਪੈਂਡ ਹੋ ਜਾਂਦਾ ਮੇਰਾ। ਘਰੇ ਜਾ ਕੇ ਬੰਦਾ ਹਨਾ ਜਿਵੇਂ ਕਈ ਵਾਰ ਇਹ ਤਾਂ ਬ ਤਾਂ ਅੱਜ- ਕੱਲ ਬਹੁਤ ਚੀਜ਼ਾਂ ਨੇ ਜਿਵੇਂ ਕਿ ਸਟੱਡੀ ਕਰ ਲੋ ਹਨਾ ਯਾ ਬੁੱਕਸ ਪੜ੍ਹ ਲੋ ਹਨਾ?
ਹਾਂਜੀ-ਹਾਂਜੀ ਬੋਹ ਹਾਂਜੀ ਬੋਹਤ ਚੀਜ਼ਾਂ ਹੁੰਦੀਆਂ।
ਬਾਕੀ, ਤੁਹਾਡੇ ਕੋਲ ਫੋਨ
ਘਰ ਚ ਹੀ ਆਪਾਂ ਜੇ ਹਾਂਜੀ। ਘਰ ਚ ਆਪਾਂ ਬੋਹਤ ਕੁਛ ਕਰ ਸਕਦੇ ਹਾਂ ਹੁਣ ਤੇ ਦੇਖੋ ਓਨਲਾਈਨ ਸਭ ਕੁਛ ਹੋ ਗਿਆ ਹੈ ਨਾ ਅਤੇ ਫੋਨਾ ਤੇ ਜੇ ਆਪਾਂ ਨੂੰ ਕੁਛ ਆਂਦਾ ਨੀ ਤੇ ਔ ਉਹਦੇ ਚ ਵੀ ਦੇਖ ਲੈਂਦੇ ਅਸੀਂ ਹਨਾ, ਘਰ ਬੈ ਠੇ ਬੈਠੇ ਬੋਹ ਕੁਝ ਕਰਦੇ ਆ, ਤੁਹਾਡੇ ਹੋਬੀ ਕੀ ਹੈ ਜੀ?
ਮੇਰੀ ਹੋਬੀ ਵੈਸੇ ਮੈਂ ਤੇ ਕ੍ਰਿਕਟ ਖੇਲਨਾ ਪਸੰਦ ਕਰਦਾ ਵਾ।
ਓਕੇ, ਵਧੀਆ ਗੱਲ ਐ।
ਇੱਕ ਤੇ ਮੈਨੂੰ ਵਧੀਆ ਲੱਗਦੀ ਐ।
ਅੱਛਾ ਕ੍ਰਿਕਟ ਖੇਲਦੇ ਹੋ
ਵੱਲ ਕਰਨਾ ਹਾਂਜੀ ਇੱਕ ਟਰੈਵਲ ਕਰਨਾ ਮੈਨੂੰ ਬੋਹ ਪਸੰਦ ਐ।
ਵਧੀਆ ਗੱਲ ਏ, ਚੰਗੀ ਗੱਲ ਏ ਘੁੰਮਣਾ ਚਾਹੀਦਾ ਹਾਂਜੀ।
ਘੁੰਮਣਾ-ਫਿਰਨਾ ਮੈਨੂੰ ਬੋਹ ਪਸੰਦ ਹੈ।
ਵਧੀਆ ਗੱਲ ਏ ਘੁੰਮਣਾ ਚਾਹੀਦਾ ਕਦੇ-ਕਦੇ ਤੋਂ ਹਾਂਜੀ।
ਏਹ ਨਾ ਲਾਈਫ ਇੱਕ ਵਾਰ ਮਿਲਨੀ ਹੈ ਇਹਨੂੰ ਲਾਈਫ ਨੂੰ ਇੰਜੋਏ ਕਰੋ ਹਨਾ। ਤੇ ਸਟੈੱਸਲਸ ਰਵੋ ਬਸ ਸਟੈ
ਜੇ ਆਪਾਂ ਟੈਨਸ਼ਨ ਨਈ ਲੈਂਗੇ ਤੇ ਬੌਤ ਸਾਨੂੰ ਬਿਮਾਰੀਆਂ ਵੀ ਲੱਗ ਸਕਦੀ ਹੈ ਨਾ।
ਹਾਂਜੀ-ਹਾਂਜੀ ਬਿਲਕੁਲ ਨਾਲੇ ਇਕ ਲਾਈਫ ਇੰਜੋਏ ਨੀ ਕਰ ਚੱਕਰ ਏ।
ਹਾਂਜੀ ਜੀ ਜੇ ਆਪਾਂ ਆਪਨੀ ਲਾਈਫ ਨੂੰ ਬੌਤ ਖੁੱਲ ਕੇ ਜੀਵਾਂਗੇ ਤੇ ਮਤਲਬ ਕਿ ਖ਼ੁਸ਼ ਰਹਵਾਂਗੇ, ਹੈਪੀ ਰਹਿਗੇ ਤੇ ਵਧੀਆ ਰਹੂਗਾ।
ਸਾਡੇ ਬਿਮਾ
ਹਾਂਜੀ-ਹਾਂਜੀ ਬਿਲਕੁਲ ਨਾਲੇ ਆਪਾਂ ਈਜੀ ਆਪਾਂ ਲਾਈਫ ਇੰਜੋਏ ਕਰ ਸਕਦੇ ਇੰਜੋਏ ਕਰ ਸਕਦੇ ਹਨਾ। ਕਿੰਨੀ ਪੋਜੀਟਿਵ ਵਾਈਫ ਹਾਂ ਮੇਰੇ ਕੋਲ ਇਸ ਕਰਕੇ ਲਾਈਫ ਚ ਹਮੇਸ਼ਾ ਖੁਸ਼ ਰਹੋ ਹਾਂ ਦੇਖੋ ਦੁੱਖ ਸੁੱ ਖ ਲਾਈਫ ਦਾ ਪਾਟ ਨੇ ਆਂਦੇ ਜਾਂਦੇ ਰਹਿੰਦੇ ਨੇ। ਠੀਕ ਹੈ ਨਾ ਪਰ ਉਹਨੂੰ ਫੇਸ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਵਾ। ਜੀ।
ਹੋਰ, ਹੋਰ ਕੀ? ਤੁਸੀਂ ਅ ਮਤਲਬ ਕੀ ਤੁਹਾਨੂੰ ਕੀ-ਕੀ, ਕੀ-ਕੀ ਪਸੰਦ ਐ।
ਮੈਨੂੰ ਦੇਖੋ ਜੀ ਤੁਹਾਨੂੰ ਦੱਸਿਆ ਮੈਂ ਪਹਿਲਾਂ ਕ੍ਰਿਕਟ ਤੇ ਘੁੰਮਣਾ-ਫਿਰਨਾ ਕਿਤੇ ਵਾਤਾਵਰ ਕਰਨਾ ਹਨਾ। ਤੇ ਖਾਣ ਪੀਣ ਦੇ ਵਿੱਚ ਮੈਨੂੰ ਇਹ ਮੈਨੂੰ ਭਿੰਡੀ ਵਧੀਆ ਲੱਗਦੀ ਐ ਭਿੰਡੀ ਹੋ ਗੀ। ਤੇ ਹਾਂਜੀ ਭਿੰਡੀ ਸਬਜ਼ੀ ਮੇਰੀ ਸਟਾਰਟਿੰਗ ਤੋਂ ਬੋਹਤ ਫੇਵਰੇਟ ਰਹੀ ਐ।
ਓਕੇ ਵਧੀਆ ਗੱਲ ਐ, ਚੰਗੀ ਗੱਲ ਐ।
ਤੇ ਮੱਕੀ-ਮੱਕੀ ਦੀ ਰੋਟੀ ਤੇ ਸਾਗ ਔਵੀ ਮੇਰਾ ਫੇਵਰੇਟ ਹੈਗਾ ਵਾ। ਫੇਰ ਉਹ ਸਾਗ ਇਹ ਤੁਹਾਨੂੰ ਪਤਾ ਸਾਰਿਆਂ ਦਾ ਹੀ ਈ ਵੋਟ ਹੁੰਦਾ ਆ ਨਾਂ।
ਹਾਂਜੀ ਹਾਂਜੀ, ਬਿਲਕੁਲ।
ਇਹ ਤਾਂ ਪੰਜਾਬ ਦੇ ਸਾਰੇ ਬੰਦਿਆਂ ਦਾ ਹੀ
ਸਾਡੇ ਹਾਂਜੀ ਸਾਡੇ ਪਾਪਾ ਬੋਤ ਪਸੰਦ ਕਰਦੇ ਆ, ਸਾਗ ਤੇ ਮੱਕੀ ਦੀ ਰੋਟੀ। ਤੇ ਓ ਨੀਂ ਹੁੰਦਾ ਚਾਵਲ ਦਾ ਤਾਂ ਤੇ ਹਾਂਜੀ ਓਦੀ ਰੋਟੀ ਵੀ ਬੋਤ ਪਸੰਦ ਕਰਦਾ। ਹਾਂਜੀ ਹੰਜੀ, ਓ ਨਾ ਜਿਵੇਂ ਆਪਾਂ ਗਰਮ-ਗਰਮ ਹਾਂਜੀ, ਜਿਦਾਂ ਗਰਮ-ਗਰਮ ਬਣਾਈ ਏ। ਤੇ ਨਾਲਣ ਅ ਦੀਏ ਤੇ ਬੋਤ ਚ ਸੋ ਮਤਲਬ ਕਿ ਟੇਸਟੀ ਲੱਗਦੀ ਐ ਤੇ ਜੀ ਆਪਾਂ ਅ ਡ ਰੱਖ ਦਈਏ ਠੰਡੀ ਕਰਕੇ ਖਾਈਏ। ਨਈਂ ਬਣਦੀ ਤਾਂ ਸ ਸੌਖੀ ਆ। ਏਦਾਂ ਈ ਬਣਦੀ ਏ ਜਿੱਦਾਂ ਮੱਕੀ ਦੀ ਰੋਟ ਰੋਟੀ ਬਣਦੀ ਏ ਨਾਂ। ਓਦਾਂ ਈ ਬਣਦੀ ਐ। ਓ ਹਾਂਜੀ ਜਿੱਦਾਂ ਓ ਓਦਾ ਆਟ ਆਟਾ ਗੁੰਣਦੇ ਆ ਨਾ ਅਸੀ ਤੇ ਓਦਾਂ ਈ ਏ ਚਾਵਲ ਦਾ ਆਟਾ ਗੁੰਦਾ ਐ। ਬੜਾ ਸੋਫਟ ਜਿਆ ਮਤਲਬ ਕੀ ਕਰਨਾ ਪੈਂਦਾ ਬੋਤ ਮੁੱਕੀਆਂ ਮਾਰਣੀ।
ਪਰ ਟੁੱਟਦਾ ਮੈਂ ਦੇਖਿਆ, ਟੁੱਟਦਾ ਬੜੀ ਜਲਦੀ ਐ ਨਾ ਓ ਬੜਾ ਮਤਲਬ ਸ
ਹਾਂਜੀ, ਹਾਂਜੀ ਟੂਟ ਹਾਂਜੀ, ਬੋਤ ਸੋਫਟ ਹੁੰਦਾ ਓ। ਏ ਏਦਾਂ ਹੁੰਦਾ ਜਿਵੇਂ ਰੇਤ ਨੀ ਹੁੰਦਾ।
ਹਾਂ ਹਾਂ, ਸਈ ਗੱਲ ਕੈ ਰੇ ਓ ਤੁਸੀਂ।
ਹਾਂਜੀ, ਏਦਾਂ ਈ ਹੁੰਦਾ ਓ, ਹ ਟੁੱਟ ਜਾਂਦਾ ਐ।
ਯਾਰ ਮੈਂ ਨੋਟਿਸ ਕੀਤਾ ਨਾ। ਏ ਬੜਾ ਸੋਫਟ ਜਿਆ ਹੁੰਦਾ ਵਾ। ਓ ਮੰਮੀ ਹੁਣਾ ਨੇ ਕਈ ਵਾਰ ਬਣਾਂਦੇ ਨਾ ਹਾਂਜੀ। ਮੰਮੀ ਨੇ ਮੈਂ ਬਣਾਈਆਂ ਬਣਾਂਦੇ ਨਾਂ ਦੇਖਦਾ ਕਈ ਵਾਰ ਨੂੰ।
ਅੱਛ ਅੱਛ ਅੱਛਾ, ਅੱਛਾ ਵਧੀਆ। ਮੈਂ ਵੀ ਬਣਾਦ ਦੀ। ਮੈਂ ਅਪਨੀ ਨਨ, ਨਨਾਨ ਦੇ ਘਰ ਬਣਾਈ ਸੀ।
ਕੀ ਕਦੋ? ਤੁਸੀਂ ਆਪਣੀ ਦੱਸੋ। ਤੁਹਾਡੀ ਕੀ ਹੋਬੀਜ਼? ਓਕੇ। ਆਪਣੇ ਘਰੇ ਨੀਂ ਬਣਾਈ?
ਨਈਂ ਆਪਣੇ ਘਰ ਵੀ ਬਣਾਈ ਐ। ਮੈਂ ਆਪਣੇ ਨਨਾਨ ਦੇ ਘਰ ਗਈ ਸੀ ਸੀ ਨਾ ਤੇ ਮੈਂ ਉੱਥੇ ਮੈਂ ਸਾਗ ਤੇ ਏ ਵਾਲੀ ਰੋਟੀ ਬਣਾਈ ਸੀ। ਚਾਵਲ ਦੇ ਆਟੇ ਦੀ। ਤੇ ਮੱਕੀ ਕੇ ਆਟੇ ਦੀ ਬਣਾਈ ਸੀ। ਹਾਂਜੀ। ਬੱਚੇ ਬੋਤ ਖੁਸ਼ ਹੋ ਕੇ ਖਾਂਦੇ ਸੀ। ਹਂ, ਹਂ।
ਹਾਂਜੀ ਵਧੀਆ ਲਗਦੀ ਐ। ਟੇਸਟੀ ਹੁੰਦੀ ਐ ਜੀ ਬੋਤ।
ਟੇਸਟੀ ਹੁੰਦੀ ਐ, ਕਦੇ-ਕਦੇ ਤੇ ਚੰਗ ਅ ਲੱਗਦੀ ਐ, ਸਵਾਦ ਆਂਦਾ ਐ, ਤੇ ਕਦੇ ਜੇ ਆਪਾਂ ਰੋਜ਼ ਖਾਈਏ ਤੇ ਓ, ਓ ਨਈਂ ਹੋ ਸਕਦਾ।
ਏ ਤਾਂ ਕਦੇ ਡੇਲੀ ਨਈਂ, ਡੇਲੀ ਤਾਂ ਨਈਂ। ਅੱਛਾ। ਸਵਾਦ ਦੇ ਅਕੋਡਿੰਗ ਖਾਉ ਤੇ ਵਧੀਆ ਲੱਗਦੀ ਐ।
ਨਈਂ, ਮੈਨੂੰ ਸਾਗ ਔਰ ਮੱਕੀ ਦੀ ਰੋਟੀ ਸਵਾਦ ਨੀਂ ਲੱਗਦੀ। ਮੈਨੂੰ ਪਸੰਦ ਈ ਨੀਂ ਐ। ਸਾਡੇ ਜੇ ਸੱਸ ਤੇ ਮੇਰਾ ਹਸਬੈਂਡ ਬੋ ਖਾਂਦੇ ਆ। ਇਨ੍ਹਾਂ ਨੂੰ ਬੋ ਪਸੰਦ ਐ ਤੇ ਸਾਡੇ ਪਾਪਾ ਵੀ ਓਹੀ। ਬੌਤ ਲਾਈਕ ਕਰਦੇ ਸੀ ਏਨੋ ਏਨਾਂ ਚੀਜ਼ਾਂ ਨੂੰ ਜਿਵੇਂ ਸਾਗ ਤੇ ਮੱਕੀ ਕੀ ਰੋਟੀ ਏ ਏ ਬੋ ਖਾਂਦੇ ਸੀ।
ਮਤਲਬ ਕੀ ਐਦਾਂ ਹੁੰਦਾ ਸੀ ਜੀਦਾਂ ਸਰਦੀ ਆਦੀਆਂ ਨਾ ਤੇ ਸਾਗ, ਸਾਗ ਮੈਨੂੰ ਮੈਨੂੰ ਖੀਜ ਚੜ ਜਾ ਦੀਐ ਏ ਤੋਂ, ਮੈਂ ਬੋਰ ਹੋ ਜਾਂਦੀ ਆ ਏਨ ਚੀਜ਼ਾਂ ਤੋਂ ਮੈਨੂੰ ਹਾਂਜੀ ਮੈਨੂੰ ਕਰੇਲੇ
ਪਸੰਦ ਐ, ਤੇ ਹਾਂਜੀ ਰਾਜਮਾਂ ਚਾਵਲ ਤੇ ਛੋਲੇ ਛਾਵਲ, ਹਾਂਜੀ-ਹਾਂਜੀ।
ਸੌਣਾ ਹੁੰਦਾ ਦਾ ਜੀ
ਹਾਂਜੀ, ਏ ਚੀਜ਼ਾਂ ਬੌ ਪਸੰਦ ਐ ਜੀ
ਕਟਲ ਤਾਂ ਬੜਾ ਵਦੀਆ ਬਣਦਾ ਜੇ ਤਰੀਕੇ ਨਾਲ ਬਣਾਈਏ ਨਾ ਕਟਲ ਦੀ ਸਬਜ਼ੀ ਮੈਂ ਕੇਆ ਬੜੀ ਵਧੀਆ ਬਣਦੀ ਐ, ਵਧੀਆ ਤਰੀਕੇ ਨਾਲ ਬਣਾਈਏ ਅਸੀਂ
ਹਾਂਜੀ-ਹਾਂਜੀ।
ਹਾਂਜੀ
ਹੋਰ, ਕੀ ਤੋਆਨੂੰ ਆਲੂ ਦੇ ਪਰਾਂਠੇ ਪਸੰਦ ਐ?
ਦੱਸੋ ਮਾੜਾ ਜਾ, ਧਾਨੂੰ ਕੀ ਖਾਣਾ-ਪੀਣਾ ਪਸੰਦ ਆ ਤੇ ਕੀ ਤੇ, ਘੁੰਮਣਾ-ਫੇਰਨਾ ਪਸੰਦ ਹੈਗਾ ਜਾਂ ਕੀ ਆ, ਕੇੜੀ ਗੇਮ ਪਸੰਦ ਕਰਦੇ ਓ? ਹੈਲੋ
ਮੈਂ ਖੇਲਦੀ ਨੀ ਆ ਮੈਂ ਘਾਟੇ ਈ ਚਲਾਂਦੀ ਆ ਮੂ ਬਾਈਲ ਨਾ ਫੋਨ ਮੈਂ ਘੱਟ ਚਲਾਂਦੀ ਆ ਕੇਕੀ ਆ ਆਈਸ ਤੇ ਨਾ ਬੋ ਪੈਂਦਾ ਏਦਾ ਨਾ ਡੀਫੈਕਟ ਬੋ ਪੈਂਦਾ ਐ ਹਾਂਜੀ-ਹਾਂਜੀ ਜੀਵੇਂ ਆਪਾਂ ਹਾਂ ਆ ਘੰਟੇ-ਘੰਟੇ ਮੋਬਾਈਲ ਚਲਾਣਾ ਤੇ ਸਾਡੇ ਆਖ ਚ ਨਾ ਬੋਤ ਪੈਂਦਾ ਐ ਏਦਾ ਅਸਰ ਹੁੰਦਾ ਐ ਤੇ ਡਾਰਕ ਸਰਕਲ ਵੀ ਹੋ ਜਾਂਦੇ ਨਾ ਹਾਂਜੀ ਡਾਰਕ ਸਰਕਲ ਵੀ ਹੋ ਜਾਂਦੇ ਆ ਨਾ ਘਟੀ ਈ ਚਲਾਂਦੀ ਆ ਮੈਂ, ਤੇ ਮੇਨੂੰ ਹਾਂਜੀ ਮੇਨੂੰ ਹਾਂਜੀ ਮੈਨੂੰ ਨਾ ਘੂਮਣਾ ਬੋ ਪਸੰਦ ਏ ਜੀਵੇਂ ਪਹਾੜੀ ਏ ਪਹਾੜੀ ਲਾ ਉ ਅ ਮਤਲਬ ਕੀ ਲਾ ਈਲਾਕੇ ਨੇ ਹਾਂਜੀ ਹਾਂ ਜੀਵੇਂ ਸੀਮਲਾ ਤੇ ਮਨਾਲੀ ਪਹਾੜੀ ਕੀ ਸਾਈਡ ਬਹੋ ਅੱਛਾ ਲਗਤਾ ਹੈ ਮੇਰੇ ਕੋ ਬੌ ਸਕੂ
ਬੇਲਕੁਲ-ਬੇਲਕੁਲ ਏਕ ਅਲਗ ਸਕੂਨ ਸਾਕੂਨ ਮੇਲਦਾ ਨਾ ਏਕ। ਪਹਾੜਾਂ ਦੇ ਵਿੱਚ ਜਾ ਕੇ ਬਰਫ਼ੀ ਏਰੀਏ ਚ ਜਾ ਕੇ
ਮੈਂ ਗਈ ਸੀ ਵੀ ਕਦੋਂ ਗਈ ਸੀ ਮੈਂ ਜੂਨ ਚ ਗਈ ਸੀ ਦੋ ਸਾਲ ਹੋ ਗਏ ਮੈਨੂੰ ਗਏ ਹੋਏ ਹਾਂਜੀ ਹਾਂਜੀ ਪਰ ਮੈਂ ਮੈਨੂੰ ਨਾ ਚੱਕਰ ਆ ਗਏ ਸੀ ਕਿਉਂਕੀ ਐਨੀ ਗਰਮੀ ਪੈ ਰੀ ਸੀ ਨਾ ਓਥੇ ਤੇ ਜਾਂਦੇ ਹੋਏ ਤੇ ਕੁਛ ਨੀ ਹੋਏਆ ਹਾਂਜੀ, ਹਾਂਜੀ ਜਾਂਦੇ ਹੋਏ ਤੇ ਕੁਛ ਨੀ ਹੋਏਆ ਤੇ ਆਂਦੇ ਹੋਏ ਨੇ ਮੈਨੂੰ ਬੋ ਚੱਕਰ ਆ ਗਏ ਸੀ ਤੇ ਮੈਂ ਨਾ ਥੱਲੇ ਡੀਗ ਜਾਣਾ ਸੀ ਬਾਈਕ ਤੋਂ
ਹੋ ਲੋ ਸ਼ੁਕਰ ਆ ਬਚਾ ਹੋ ਗੇ ਢੋਡਾ? ਧੇਆਨ ਰੱਖੇਓ ਕਰੋ ਆਪਣਾ ਕੋਈ ਗੱਲ ਮਤਲਬ ਜੇ ਪਾੜਾ ਚ ਕੀ ਹੁੰਦਾ ਵੀ ਗੋਲ ਘੁੰਮਦੇ ਨਾ ਬਾਈਕ ਤੇ ਤਾਂ ਉਹ ਥੋੜਾ ਜਿਹਾ ਘੁਮੇਰੀ ਆ ਜਾਂਦੀ ਹੈ ਬੰਦੇ ਨੂੰ ਹਨਾ ਚੱਕਰ ਜੇ ਥੋੜੇ ਜ। ਫਿਰ ਹੁੰਦਾ ਕਿ ਗੋਲ ਘੁੰਮੀ ਜਾਂਦੇ ਹੋ ਹੰਨ ਅਸੀ‌ ਠੀਕ ਹੈ।
ਚੰਗੀ ਲੱਗਦੀ ਹੈ।
ਹ। ਓਖੀ ਓ ਟੋਪੀ ਤਾਂ ਜਦੋਂ ਹਰ ਕੁੜੀਆਂ ਤੋਂ ਫੇਵਰੇਟ ਹੁੰਦੀ ਆ। ਹ।
ਏਦਾਂ ਹੁੰਦਾ ਹੈ ਕਿ ਅੱਜ ਮੈਨੂੰ ਇਹ ਦਿਲਾ ਦੋ ਮੈਨੂੰ ਅੱਜ ਉਹ ਦਿਲਾ ਦੋ ਬਸ। ਸਲਾਈ ਦ।
ਕੁੜੀਆਂ ਦੀ ਫੇਵਰਟ ਡੱਬੀ ਚ। ਨੋ ਡਊਟ।
ਤੇ ਮੈਨੂੰ ਹਾਂਜੀ ਮੈਨੂੰ ਇਦਾਂ ਅਹ ਹੁੰਦਾ ਕਿ ਮੈਂ। ਕੁਛ ਕਰਨਾ ਹੈ। ਮੈਂ ਕੁਛ ਬਣਨਾ ਹੈ। ਮੈਨੂੰ ਇਹ ਇਹ ਵੀ ਹੁੰਦਾ ਹੈ। ਮੈਂ ਜ਼ਿਦ। ਦਾ ਕੋਈ ਕੰਮ ਕਰਾ ਨਾ ਤੇ ਮੈਂ ਉਹ ਚਾਹੀ ਮੈਨੂੰ ਆਉਂਦਾ ਨੀ ਹੈ। ਤੇ ਉਹ। ਕਰਕੇ ਛੱਡਦੀ ਆ ਮੈਂ ਮੈਂ ਕਰਨਾ ਹੈ। ਮੈਂ ਜਿੱਦ ਤੇ ਆ ਜਾਂਦੀ ਹਾਂ ਹਾਂਜੀ।
ਹਾਂਜੀ ਵਧੀਆ ਗੱਲ ਵਧੀਆ ਸੋਚ ਹੈ। ਤੁਹਾਡੀ ਤੇ ਚਾਹੀਦਾ ਵੀ ਜਰੂਰੀ ਜੋ ਆਪਣਾ ਮਨ ਚ। ਸਾਡੀ ਕੱਲ ਹੀ ਉ ਪੂਰਾ ਕਰਨਾ ਚਾਹੀਦਾ ਵਾਕੇ ਬਾਕੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਮੈਨੂੰ।
ਵਧੀਆ ਜੀ ਥੈਂਕ ਧੰਨਵਾਦ।
ਜ਼ਰਾ ਟਾਈਮ ਕਰ ਦਿੱਤਾ ਮੈਨੂੰ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਮ।
ਹ ਪਰ ਵੀ।
ਕਿਤਨ ਪੈਸੇ ਹੈ ਨੇਗਿਆ ਆਜ ਆਪ ਕੋ।
ਸਪੀ ਸੀਟ ਆ ਦੋਗਾੀ ਇਥੇਤਾ ਲੱਗੂਗੀ। ਥਰੀ ਸਟਾਰ ਦੀ ਲੱਗੂਗੀ।
ਹੈਲੋ ਹੈਲੋ।
ਚ ਜੇ ਪ ਚਾਲੀ ਹਜ਼।
ਹੈਲੋ ਹੈਲੋ। ਹੈਲੋ। ਹੈਲੋ ਯਾਰ ਕਟਨਾ ਈ ਫੋਨ।